ਹੈ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ, ਹੋਰ ਕਿੱਦਾਂ
ਬਹੁਤ ਵਧੀਆ ਸੀ ਤੁਸੀਂ ਸੁਣਾਓ
ਹਾਂਜੀ ਅਸੀਂ ਵੀ ਠੀਕ ਹੀ ਹਾਂ ਬਹੁਤ ਦਿਨ ਬਾਅਦ ਤੁਸੀਂ ਗੱਲ ਕੀਤੀ
ਤਬੀਅਤ ਸੁਣਿਆ ਸੀ ਕਿਸੇ ਕੋਲ ਤੁਹਾਡੀ ਖ਼ਰਾਬ ਹੈ ਮੈਂ ਕਿਹਾ ਤੁਹਲੂੰ ਹਾਲ ਚਾਲ ਪੁੱਛ ਲਈਏ
ਅੱਛਾ ਜੀ, ਅੱਛਾ ਜੀ ਹੁਣ ਤਾਂ ਠੀਕ ਹੈ
ਹਾਂਜੀ -ਹਾਂਜੀ ਧਿਆਨ ਰੱਖੋ ਕਿ ਮੌਸਮ ਦੇਖੋ ਬਦਲਦਾ ਪਿਆ
ਹਾਂਜੀ- ਹਾਂਜੀ। ਹੋਰ ਤੁਸੀਂ ਦੱਸੋ ਕੀ ਕਰਦੇ ਸੀ
ਬਸ ਥੋੜਾ ਲੰਚ ਕਰਦੇ ਪਏ ਸੀ ਅਸੀਂ
ਹਾਂਜੀ, ਲੰਚ ਟਾਈਮ ਹੋ ਗਿਆ ਨਾ
ਹਾਂਜੀ ਦਿਖਾ ਲਿਆ
ਹਾਂਜੀ
ਸਿਖਾਇਆ ਕੁਛ
ਹਾਂਜੀ ਅਸੀਂ ਬਸ ਮੈਂ ਬਣਾ ਨੀ ਜਾ ਰਹੀ ਸੀ ਦਿਲ ਕਰਦਾ ਨੀ ਪਿਆ ਇਕੱਲੇ ਹੋ ਤੇ ਦਿਲ ਵੀ ਨੀ ਕਰਦਾ ਕੁਛ ਖਾਣ ਦਾ
ਹਾਂਜੀ -ਹਾਂਜੀ ਆ ਤਾਂ ਹੈ
ਆਰ ਹੋ ਜਾਂਦਾ ਨੇ ਜ ਤਰ੍ਹਾਂ ਜਿੱਦਾਂ ਕੋਈ ਹੋਵੇ ਘਰ ਹੋਰ ਵੀ ਤਾਂ ਆਰ ਹੋ ਜਾਂਦਾ ਇੱਕ ਦੂਜੇ ਨਾਲ ਪੁੱਛ ਕੇ ਕਿ ਬਈ ਹੋਰ ਬਈ ਤੂੰ ਕੀ ਖਾਏਂਗਾ, ਤਾਂ ਮੈਂ ਕੀ ਖਾਵਾਂਗੀ ਤੇ ਫਿਰ ਆਰ ਕਰਕੇ ਬੰਦਾ ਬਣਾ ਵੀ ਲੈਂਦਾ, ਹੁਣ ਇਕੱਲੇ ਬੰਦਾ ਕੀ ਆਰ ਕਰੇ ਜੇ ਹੋਇਆ ਹੁੰਦਾ ਦਾ ਵੀ ਇਹ ਕੁਛ ਤਾਂ ਵੀ ਦਿਲ ਨੀ ਕਰਦਾ ਕਿ ਖਾ ਲਓ
ਹਮ ਹਮ
ਮੈਂ ਸੋਚਦੀ ਸੀ ਥੋੜੇ ਜਿਹੇ ਚੌਲ ਪਏ ਸੀ ਤੇ ਉਹਨੂੰ ਉਹਨਾਂ ਨੂੰ ਪਿਆਜ ਦਾ ਤੁੜਕਾ ਪਾ ਕੇ
ਤੇ ਨਾਲ ਦਹੀਂ ਦਾ ਰਾਇਤਾ ਪਾ ਕੇ, ਇੱਕ ਖੀਰਾ ਕੱਟ ਕੇ ਤਾਂ ਉਹੀਓ ਖ ਖਾ ਲੈਂਦੇ ਆਂ ਕੀ ਕਰੀ
ਹਾਂ ਤਬੀਅਤ ਤੁਹਾਡੀ ਖਰਾਬ ਹੈ ਤੇ ਥੋੜਾ ਜਿਹਾ ਦੇਖ ਲੈਣਾ ਚਾਵਲ ਸੂਟ ਕਰਨਗੇ ਨਹੀਂ ਕਰਨਗੇ
ਹੁਣ ਫੇਰ ਕੀ ਕਰਨਾ ਆਪਣੇ ਵਾਸਤੇ ਹੁਣ ਆਟਾ ਗੁੰਨੋ, ਦਾਲ ਬਣਾਓ, ਸਬਜ਼ੀ ਬਣਾਓ, ਰੋਟੀ ਟੀ ਬਣਾਓ ਮੇਰੇ ਵਸ ਤਾਂ ਨਹੀਂ ਹੈਗਾ
ਨਾ ਸੋਚੋ ਕਿ ਮੇਰੇ ਵਾਸਤੇ ਪਰ ਸੋਚੋ ਕਿ ਬਈ ਮੈਂ ਜਲਦੀ ਠੀਕ ਹੋਵਾਂਗੀ ਤੇ ਤੁਂ ਔਰ ਤਬੀਅਤ ਨਾ ਖਰਾਬ
ਨਹੀਂ ਉਹ ਤਾਂ ਤੁਹਾਡੀ ਗੱਲ ਸਹੀ ਹੈ ਲੇਕਿਨ ਅੱਜ ਮੇਰੇ ਤੋਂ ਹਿੰਮਤ ਨਹੀਂ ਹੁੰਦੀ ਸੀ
ਮੈਂ ਹਿੰਮਤ ਕਰਦੀ ਹ ਹੁਣ ਬੜੀ ਹਿੰਮਤ ਕਰਕੇ ਤੇ ਮੈਂ ਥੋੜਾ ਕੰਮ ਆਪਾਂ ਘਰ ਦ ਸਮੇਟ ਆ
ਹੁਣ ਕੰਮ ਨਿਪਟ ਨਿਬੜ ਗਿਆ ਤੇ ਹੁਣ ਮੈਨੂੰ ਲੱਗਦਾ ਪਿਆ ਮੈਂ ਲੇਟੀ ਹੀ ਰਵਾਂ ਬਸ
ਉਠਾ ਕੇ ਫੈਂ ਥੋੜਾ ਰੈਸਟ ਕਰ ਤੁਸੀਂ ਐੱਧਾ ਕਰੋ
ਖਾ ਕੇ ਰੈਸਟ ਤਾਂ ਕਰ ਲਵਾਂ ਬਸ ਖਾਣ ਵਾਸਤੇ ਉਹੀ ਹੋਗਾ ਨਾ ਫਰਿਜ ਚ ਪਿਆ ਤੇ ਬਹੁਤ ਕੁਛਗਾ ਲੇਕਿਨ ਦਿਲ ਨੀ ਕਰਦਾ ਪਿਆ ਕਿ ਇਹ ਇਹ ਹਾਲ ਹੋਇ
ਹਾਂ ਥੋੜਾ ਤੇਜ਼ ਚੜ ਜਾਂਦਾੇ ਬੁਖਾਰ ਬਖ਼ੂਰ ਹੋਏ ਤਾਂ
ਹਾਂਜੀ -ਹਾਂਜੀ ਮੈਨੂੰ ਲੱਗਦਾ ਹੈ ਇਸ ਮਹੀਨੇ ਨਾ ਸਾਡੇ ਘਰ ਮਿਠਾਈਆਂ ਬਥੇਰੀਆਂ ਆਈਆਂ ਮੈਂ ਮਿਠਾਈ ਜ਼ਿਆਦਾ ਖਾ ਲਿੱਤੀ, ਉਸ ਕਰਕੇ ਮੈਨੂੰ ਦਿੱਕਤ ਹੋਈ ਹੈ ਕਿ ਕੀ ਹੋਇਆ ਮੈਨੂੰ ਸਮਝ ਨਹੀਂ ਆਈ
ਹੋਇਆ ਵੀ ਅੱਜ ਕੱਲ ਅਸਲੀ ਤਾਂ ਹੁੰਦਾ ਨੀ
ਹਾਂਜੀ ਹਾਂਜੀ ਸਾਡੇ ਨਾਲ ਵਾਲੇ ਨੇਬਰ ਗਏ ਸੀ ਆਪਣੇ ਹਲ ਉਹ ਹੋ ਗ ਨਾ ਹੈ ਪੌੜੀ ਗੜਵਾਲ
ਉਹਨਾਂ ਦੀ ਇੱਕੋ ਹੀ ਮਿਠਾਈ ਹੁੰਦੀ ਹੈ ਬਾਲ ਮਿਠਾਈ
ਹਾਂਜੀ ਉਹ ਉਹ ਮੈਨੂੰ ਬੜੀ ਚੰਗੀ ਲੱਗਦੀ ਤੇ ਮੈਂ ਉਹਨਾਂ ਦੇ ਕੋਲੋਂ ਅੱਧਾ ਕਿੱਲੋ ਦਾ ਡੱਬਾ ਮੰਗਵਾ ਲਿੱਤਾ
ਪਰ ਦੇਖੋ ਮਿਠਾਈ ਨਾ ਪੂਰੀ ਪ੍ਰੋਪਰ ਖੋਹੇ ਦੀ ਬਣੀ ਹੁੰਦੀ ਹੈ ਤੇ ਉਹ ਖੋਆ ਪਤਾ ਨੀ ਹੁਣ ਚੰਗਾ ਸੀ
ਹੁਣ ਓ ਨਾ ਹੁਣ ਇਹ ਤੇ ਮੈਨੂੰ ਕਹਿੰਦੇ ਮੈਨੂੰ ਤੇ ਚੰਗੀ ਨ ਲੱਗਦੀ ਪਈ ਪਤਾ ਨੀ ਕਹਿੰਦੇ ਮੈਨੂੰ ਏਦਾਂ ਲੱਗਦਾ ਬ ਸੜਿਆ ਹੋਇਆ ਦੂਧ ਹੌਏ
ਜਿੱਦਾਂ ਜਿੱਦਾਂ ਦੀ ਡੋਡਾ ਬਰਫ਼ੀ ਨੀ ਹੁੰਦੀ ਹੈ ਕਹਿੰਦੇ ਨਾ ਡੋਡਾ ਬਰਫ਼ੀ ਬੜੀ ਚੰਗੀ ਹੁੰਦੀ ਹੈ ਰੋਡਾ ਬਰਫ਼ੀ ਦਾ
ਨਾ ਉਹਦਾ ਚ ਬਹੁਤ ਹੁੰਦਾ
ਹਾਂਜੀ ਉਹ ਚੋਕਲੇਟ ਵਰਗਾ ਸ਼ਾਇਦ ਸਵਾਦ ਆਉਂਦਾ
ਹਮ
ਕੌੜੀ ਵਾਲੀ ਜਿਹੜੀ ਚੋਕਲੇਟ ਹੁੰਦੀ ਹੈ ਨਾ ਬੜੀ
ਹਾਂ ਦ ਉਹ ਥੋੜਾ ਜਿਹਾ ਦੰਦ ਵਿੱਚ ਹੀ ਚਿਪਕਦੇ ਨੇ ਖਾ ਕੇ ਉਹਨੂੰ
ਹਾਂਜੀ ਹਾਂਜੀ ਹਾਂਜੀ ਸਹੀ ਕਹਿੰਦੇ ਪਏ ਉਹ ਮੈਂ ਨਾ ਮੈਨੂੰ ਲੱਗਦਾ ਉਹ ਮੈਂ ਹੀ ਉਹ ਡੱਬਾ ਖਾਂਦੀ ਪਈਆਂ ਤੇ ਮੈਨੂੰ ਉਹਦੇ ਕਰਕੇ ਕਿਨਾ ਦਿੱਕਤ ਹੋ ਗਈ
ਕੀ ਰੇਟ ਤੇ ਲਿਆਏ ਨੇ
ਦੋ ਸੌ ਪਚੱਤਰ ਰੁਪਏ ਕਹਿੰਦੇ ਪਏ ਸੀ ਅੱਧਾ ਕਿੱਲੋ
ਬਹੁਤ ਮਹਿੰਗੀ ਹੋਈ ਹੈ ਮੈਂ
ਹਾਂ ਤਿੰਨ ਸੌ ਤੇ ਲਾਗੇ ਸ਼ਾਗੇ ਦੇਖ ਸਮਝ ਲੋੋ ਮੈਂ ਤਾਂ ਸੋਚਿਆ ਸੀ ਸੌ ਡੇਢ ਸੌ ਦਾ ਡੱਬਾ ਆ ਜਾਏਗਾ ਉਹਨਾ
ਇਸ ਬਰਫ਼ੀ ਨੇ
ਹਾਂ ਉਹਨਾਂ ਨੇ ਤਾਂ ਕਾਜੂ ਕਤਲੀ ਨੂੰ ਵੀ ਫੇਲ ਕਰਤਾ ਸਾਡੇ ਉੱਥੇ ਮਾਰਟ ਹੈ ਨਾ ਜਿਹੜਾ ਉੱਥੋਂ ਮੈਂ ਕਾਜੂ ਕਤਲੀ ਵੀ ਲੈ ਕੇ ਆਈ ਸੀ ਉਹ ਵੀ ਸੌ ਰੁਪਏ ਦੀ ਦਿੱਤੀ ਸੀ ਪਤਾ ਤੁਹਾਨੂੰ
ਨਾ ਤੁਸੀਂ ਦੱਸਿਆ ਹੀ ਨਹੀਂ ਸੌ ਰੁਪਏ ਦੀ ਕਿੰਨੀ ਸੀਗੀ ਉਹ
ਸੌ ਰੁਪਏ ਦੀ ਢਾਈ ਸੌ ਗ੍ਰਾਮ ਸੀ ਉਹਦੇ ਚ ਕਮ ਸੇ ਕਮ ਮੈਨੂੰ ਲੱਗਦਾ ਹੈ ਪੰਜੀ ਤੀਹ ਪੀਸ ਸੀ
ਦੱਸੋ
ਹਾਂਜੀ ਤੀਹ ਤੋਂ ਵੀ ਜ਼ਿਆਦਾ ਹੀ ਸੀ ਛੇ ਬਾਰਾਂ ਛੇਤੀ ਅਠਾਰਾਂ ਛੇ ਚੌਵੀ ਹਾਂ ਪੰ ਤੀਹ ਪੀ ਸਕੇ ਸੀ
ਦੱਸੋ ਕਿਲੋ
ਹਾਂਜੀ
ਮੈਂ ਕਿਹਾ ਤਿੰਨ ਸੌ ਰੁਪਏ ਦੀ ਕਿੱਲੋ ਹੋ ਗਈ ਫੇਰ ਉਹ
ਹਾਂ ਢਾਈ ਸੌ ਗ੍ਰਾਮ ਤੋਂ ਤਾਂ ਇਹ ਕਹਿੰਦੇ ਢਾਈ ਸੌ ਗ੍ਰਾਮ ਤੋਂ ਵੀ ਜ਼ਿਆਦਾ ਲੱਗਦੀ ਪਈ ਜੇ ਸੌ ਰੁਪਏ ਦੀ ਢਾਈ ਸੌ ਗ੍ਰਾਮ ਵੀ ਹੋਈ ਤੇ ਚਾਰ ਡੱਬੇ ਇੱਕ ਕਿੱਲੋ ਦੇ ਸੌ ਚਾਰ ਸੌ ਰੁਪਏ ਦੀ ਹੋ ਗਈ ਔਰ ਬਿਲਕੁਲ ਕਾਜੂ ਕਤਲੀ ਹੋ ਹੈਗੀ ਹੈ ਜੀ।
ਫੇ ਦੇਖੋ ਨਾ ਠੀਕ ਹੈ ਫਿਰ ਤਾਂ ਇਹ ਹੀ ਠੀਕ ਹੈ ਤੁਸੀਂ ਕਿਉਂ ਮੰਗਵਾਈ ਹਲਦਵਾਨੀ ਵਾਲਿਆਂ ਤੋਂ।
ਨਾ ਨਾ ਮੈਂ ਤਾਂ ਉਹ ਮੰਗਵਾ ਚੁੱਕੀ ਸੀ ਨਾ ਉਹ ਇਹ ਮੈਂ ਇੱਕ ਦਿਨ ਪਹਿਲੇ ਲੈ ਦਿਨ ਪਹਿਲੇ ਲੈ ਕੇ ਆਈ ਸੀ ਮੈਂ ਕਿਹਾ ਹਾਲੇ ਤਾਂ ਟਾਈਮ ਆਗਾ ਹਾਲੇ ਤਾਂ ਬੱਚਿਆਂ ਦੀ ਛੁੱਟੀਆਂ ਉਹਨਾਂ ਦੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਸੀ ਕਿ ਨੌ ਤਰੀਕ ਨੂੰ ਤੁਹਾਡੇ ਵੀ ਬੱਚੇ ਨੇ ਸਕੂਲ ਜਾਣਾ ਹੈ ਨਾ ਉਹਨਾਂ ਨੇ ਵੀ ਨੌ ਤਰੀਕ ਨੂੰ ਜਾਣਿਆ ਬੱਚਿਆਂ ਨੇ ਸਕੂਲ ਮੈਂ ਕਿਹਾ ਆਉਣਗੇ ਅੱਠ ਨੌ ਨੂੰ ਤਦ ਤੱਕ ਸਾਡੀ ਕਾਜੂ ਕਤਲੀ ਖ਼ਤਮ ਹੋ ਜਾਏਗੀ ਫੇਿਰ ਇੱਥੇ ਨੇੜੇ ਹੀ ਸਾਡੇ ਬ ਗੁਰੂ ਜੀ ਦਾ ਸਤਸਗ ਆ ਗਏ ਅ ਸੀਂ ਇੱਥੇ ਅਸੀਂ ਉੱਥੇ ਗਏ ਉੱਥੇ ਵੀ ਮਿਠਾਈਆਂ ਉਹ ਕਿਸੇ ਦੇ ਕਾਰ ਵਿਆਹ ਹੋ ਗਿਆ ਸੀ ਉਹਨਾਂ ਨੇ ਵੀ ਰਸਗੁੱਲੇ ਦਾ ਡੱਬਾ ਦੇ ਦਿੱਤਾ
ਹੋ ਸਾਡੇ ਤੇ ਬੱਚਿਆਂ ਨੂੰ ਬਹੁਤ ਪਸੰਦ ਹੈ ਮਿਠਾਈ ਪਰ ਅਸੀ ਘਰ ਖਦੇ ਆ
ਤੇ ਤੁਸੀਂ ਸਾਡੇ ਨੇੜੇ ਆ ਜਾਓ ਕਿੱਥੇ ਲਾਗੇ ਆ ਜਾਓ ਸਾਡੇ ਕਿੱਥੇ।
ਨਹੀਂ ਸੋਚ ਦੇ ਤਾ ਪਏ ਸੀ ਸ਼ਿਫਟ ਕਰਨ ਦਾ ਪਰ ਮੈਂ ਕਿਹਾ ਰੇਹਣ ਈ ਦਿ ਮਿਲ
ਹਾਂਜੀ ਉਹ ਵੀ ਗੱਲ ਹੈਗੀ ਹੈ ਉਹ ਵੀ ਠੀਕ ਕਹਿੰਦੇ ਹੋ ਤੁਸੀਂ।
ਦੇਖੋ ਜੀ ਸਦਾਏ ਕੁਛ ਨੀ ਕਰੀ ਬੱਚੇ ਵੀ ਇ ਰਹੇ
ਹਾਂਜੀ ਹਾਂਜੀ ਉਹ ਤਾਂ ਹੈ।
ਹੋਰ ਦੱਸੋ ਨਿਆਣੇ ਕੀ ਕਰਦੇ ਸੀ।
ਨਿਆਣੇ ਵੀ ਲੰਚ ਕਰਦੇ ਪਏ ਨੇ।
ਤੇ ਨਿਆਣੇ ਵੀ ਲੰਚ ਕਰਦੇ ਪਏ।
ਹਾਂਜੀ, ਹਾਂਜੀ ਟਾਈਮ ਨਾਲ ਬ੍ਰੇਕਫਾਸਟ ਹੋ ਜਾਏ ਤੇ ਫਿਰ ਤੇ ਹੀ ਭੁੱਖ ਲੱਗ ਜਾਂਦੀ ਲ ਚ ਲ ਕੇ
ਹਾਂਜੀ।
ਮ ਕਿਹਾ ਟਾਈਮ ਨਾਲ ਟਾਈਮ ਸੀਰ ਫਿਰ ਬ੍ਰੇਕਫਾਸਟ ਕਰ ਲਓ ਨਾ ਫਿਰ ਇਸ ਟਾਈਮ ਲੰਚ
ਹਾਂਜੀ ਦੇਖੋ ਟਾਈਮਿੰਗ ਤਾਂ ਹੋਣਾ ਚਾਹੀਦਾ ਹੈ। ਹਰ ਹਰ ਚੀਜ਼ ਦਾ ਟਾਈਮ ਜ਼ਰੂਰ ਹੋਣਾ ਚਾਹੀਦਾ।
ਦੇਖੋ ਜੀ ਟਾਈਮ ਅਸੀਂ ਟਾਈਮ ਦੇ ਨਾਲ ਨੀ ਚਲੇ ਟਾਈਮ ਸਾਡੇ ਨਾਲ ਨੀ ਚਲੇਗਾ।
ਬਿਲਕੁਲ ਇਹ ਤਾਂ ਮ ਤਾਂ ਬਿਲਕੁਲ ਠੀਕ ਗੱਲ ਕਹੀ ਹੈ ਤੁਸੀਂ।
ਟਾਈਮ ਨਿਕਲ ਗਿਆ ਨਾ ਫਿਰ ਦੁਬਾਰਾ ਵੀ ਨਿਕ
ਜਿਨੇ ਟਾਈਮ ਦੀ ਕਦਰ ਕੀਤੀ ਉਹ ਟਾਈਮ ਉਹਦੀ ਕਦਰ ਕਰਦਾ।
ਹੁਣ ਅਸੀਂ ਥੋੜਾ ਹਾ ਪਹਿਲੇ ਅਸੀਂ ਥੋੜਾ ਜਿਹਾ ਨਾ ਹੋ ਸੀ ਲਪਰਵਾ ਵੀ ਕਰ ਪਰ ਹੁਣ ਅਸੀਂ ਬਹੁਤ ਸੀ
ਹੋ ਜਾਂਦਾ ਹੈ ਕਦੀ ਕਦੀ ਦੇਖੋ ਲਾਈਫ ਹੈਗੀ ਇਹਦੇ ਚ ਉਤਾਰ ਚੜਾਵ ਟਰਨ ਇਹ ਸਾਰੀ ਚੀਜ਼ਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਨੇ। ਹੁਣ ਹਗੇ ਤਾਂ ਅਸੀਂ ਕੁੱਲ ਮਿਲਾ ਕੇ ਇਨਸਾਨ ਹੀ ਹੈਗੇ ਹੈ ਸਾਡੇ ਤੋਂ ਪਰੇਸ਼ਾਨੀਆਂ। ਐਸਾ ਝੇਲਦੇ ਹੋਏ ਅੱਗੇ ਵੱਧਦੇ ਆ ਤਾਂ ਕਈ ਚੀਜ਼ਾਂ ਹੋ ਜਾਂਦੀਆਂ ਨੇ। ਬਾਏ ਮਿਸਟੇਕ ਹੋ ਜਾਂਦੀਆਂ ਨੇ ਮਿਸ ਜਾਣ ਬੁਝ ਕੇ ਕੋਈ ਵੀ ਨੀ ਕਰਦਾ ਕੁਛ।
ਅ
ਹਾਂ ਜਿਹੜੀ ਆ ਜਾਣ ਬੂਝ ਕੇ ਕੋਈ ਗ਼ਲਤੀ ਕਰੇ ਉਹਦੀ ਕੋਈ ਮਾਫ਼ੀ ਵੀ ਨਹੀਂ ਹੈਗੀ ਔਰ ਉਹਦਾ ਕੋਈ ਇਲਾਜ ਵੀ ਨਾ ਕਿਉਂਕਿ ਉਹ ਸਾਨੂੰ ਪਤਾ ਹੁੰਦਾ ਸੀਂ ਕੀ ਗਲਤੀ ਕੀਤੀ ਉਹਦੇ ਬਾਅਦ ਵੀ ਅਸੀਂ ਮੰਨਦੇ ਨੀ ਜਦੋਂ। ਉਹ ਤਾਂ ਫਿਰ ਸਾਡੀ ਬਹੁਤ ਵੱਡੀ ਗਲਤੀ ਹੈ ਨਾ।
ਹੈਲੋ।
ਪੂਰੀ ਬਣਾ ਲਓ ਇਸਦੇ ਲੋਕਾਂ ਲੋਕਾਂ ਤੋਂ ਇਹੀ ਸਭ ਤੋਂ ਵੱਡਾ ਉਹਦਾ ਉਹਣਾ ਦਾ
ਹਾਂਜੀ।
ਮੈਂ ਕਿਆ ਇਸ ਤਰ੍ਹਾਂ ਦੇ ਲੋਕਾਂ ਤੋਂ ਫਿਰ ਦੂਰੀ ਅਪਨੇ ਆਪ ਬਨਾ ਲੋ ਤੁ ਉਈ ਇਲਾਜ ਹੈਗਾ ਉਹਨਾਂ ਦਾ।
ਹਾਂਜੀ, ਹਾਂਜੀ, ਹਾਂਜੀ ਆਪਣੇ ਆਪ ਨੂੰ ਹੀ ਕੇਂਦੇ ਨਾ ਪਿੱਛੇ ਤੁਸੀਂ ਬੈਕ ਸਟੈਪ ਲੈ ਲੋ ਜੇ ਕੋਈ ਸਾਮਨੇ ਵਾਲਾ ਮੰਦਾ ਨੀ ਪਆ ਤੇ ਤੁਸੀਂ ਅਪਨੇ ਆਪ ਨੂੰ ਬੈਕ ਸਟੈਪ ਕਰਲੋ ਤਾਂ ਕਿ ਗੱਲ ਵਧੇ ਵੀ ਨਾ ਤੇ ਨਾਲ ਗੱਲ ਜਿੰਨੀ ਅੰਦਰ ਖਾ ਤੇ ਰੇ ਉਹਨਾ ਚੰਗਾ
ਹਾਂਜੀ-ਹਾਂਜੀ।
ਗਲ ਕੇਂਦੇ ਨਾ ਗਲ ਮੂੰਹ ਚੌ ਨਿਕਲਦੀ ਏ ਤਿਓ ਦੂਰ ਤੱਕ ਜਾਂਦੀ ਏ ਫੇਰ
ਬਿਲਕੁਲ
ਤਾਂ ਏ ਏਦਾਂ ਦੀਆਂ ਗੱਲਾਂ ਕਰਨੀਆਂ ਈ ਨੀ ਚਾਈਦੀਆ ਚਾਹੀਦੀਆਂ ਫੇਰ ਉ ਗੱਲ ਕਰੋ ਜਿਦਾ ਕੋਈ ਮਤਲਬ ਹੋਏ ਜਿਦਾ ਅਸੀਂ ਕੋਈ ਹੱਲ ਨਿਕਾਲ ਸਕੀਏ ਜੇ ਸਾਡੇ ਬੱਚਿਆਂ ਦੇ ਅਸੀਂ ਵੀ ਕਰੀਏ ਤਾਂ ਸਾਡੇ ਬੱਚਿਆਂ ਨੂੰ ਵੀ ਚੰਗੀ ਲੱਗੇ, ਸਾਡੀ ਇੱਕ ਇਮੇਜ ਬਣੇ ਉਹਨਾਂ ਦੀ ਨਜ਼ਰਾਂ 'ਚ।
ਉਹ ਵੀ ਕਹਿਣਗੇ ਹਾਂ ਬਈ
ਕਾਨੀਆਂ ਤੇ ਚੰਗੀ ਗੱਲਾਂ ਤੇ ਫਰ ਚੰਗੀ ਗੱਲ ਕਰਨੀ ਆਪਣੇ ਘਰ ਲੈ ਕੇ
ਆਪਣੇ ਹਾਂਜੀ ਹਾਂਜੀ ਕਿਸੇ ਨੂੰ ਨਹੀਂੀ ਸੁਧਾਰ ਸਕਦੇ ਆਪਣੇ ਚ ਆਪਣੇ ਚ ਦੇਖੋ ਕਿ ਅਸੀਂ ਕਿ ਕਿੱਦਾਂ ਹੋਣ ਅੱਗੇ ਦੀ ਚੀਜ਼ਾਂ ਠੀਕ ਕਰ ਸਕਦੇ ਆ ਉਹੀਓ ਬਸ ਸਾਡਾ ਮਕਸਦ ਹੋਣਾ ਚਾਈਦਾ ਜੀਵਨ ਦਾ
ਹਾਂਜ ਹਾਂਜੀ, ਸਈ ਕੇ ਰਏ ਔ।
ਹਾਂਜੀ।
ਹੋ ਸੁਣਾ ਆਜ ਕੀ ਬਣਾ ਲਿਆ? ਸਬਜ਼ੀ ਕੀ ਬਣਾ ਲੀਏ? ਆਜ ਸਬਜ਼ੀ ਕੀ ਬਣਾ ਲਈ?
ਅੱਜ ਕੁੜੀ ਕੈ ਕੇ ਗਈ ਐ, ਕਿ ਮੰਮੀ ਅੱਜ ਸਾਂਬਰ ਬਨਾਨਾ ਏ।
ਸਵੇਰ ਨੂੰ ਕੀ ਬਨਾਇਆ?
ਸਵੇਰ ਨੂੰ ਮੈਂ ਦਾਲ ਦੇ ਪਰਾਂਠੇ ਬਣਾਏ। ਹੋਰ ਨਾਲ ਸਬਜ਼ੀ ਵੀ ਰੱਖੀ ਹੋਈ ਸੀ ਰਾਤ ਦਾ ਅੱਧਾ ਪੁਲਾਵ ਵੀ ਰੱਖਿਆ ਹੋਇਆ ਸੀ। ਕੁੜੀ ਤਾਂ ਉਈ ਉ ਲੈ ਗਈ ਕੱਲ ਵੀ ਆ ਕੇ ਓਨੇ ਹੀ ਕੰਮ ਕੀਤਾ ਘਰ ਦਾ ਸਾਰਾ ਕਹਿੰਦੀ ਮੰਮੀ ਕੋਈ ਬਾਤ ਨੀ ਮੈਂ ਮੈਂ ਪਲਾਵ ਬਣਾ ਲੈਂਦੀ ਹਾਂ ਤੁਸੀਂ ਰਾਇਤਾ ਯਾ ਲੱਸੀ ਬਣਾ ਲੋ ਨਾਲ ਉ ਮੈਨੂੰ ਲੱਗਦਾ ਰਾਤੀ ਵੀ ਮੈਂ ਪੁੁਲਾਓ ਖਾਧਾ ਏ ਨਾ ਤਾਂ ਕਰਕੇ ਮੈਨੂੰ ਥੋੜ੍ਹੀ ਦਿੱਕਤ ਜ਼ਾਦਾ ਵੱਧ ਗਈ।
ਹੁਣ ਤੁਸੀ ਚਾਵਲ ਨਾ ਖਾਣਾ ਮੈਂ ਉਹੀ ਕਹਿ ਰਹੀ ਹਾਂ।
ਨਹੀਂ ਫ ਚਾਵਲ ਨੀ ਖਾਵਾਂਗੀ ਤੇ ਫ ਰੋਟੀ ਤਾਂ ਬਣਾਨ ਦੀ ਮੇਰੀ ਤੇ ਹਿੰਮਤ ਨੀ ਹੈਗੀ ਹੁਨ
ਵੈਸੇ ਮੈਂ ਸੋਚਦੀ ਪਈ ਆ ਹੁਣ ਮੈਂ ਕੁਛ ਨਾ ਹੀ ਖਾਵਾਂ
ਕੋਈ ਫਰੂਟ ਸੁੱਟ ਫਰੂਟ ਖਾ ਲੋ ਥੋੜਾ ਦੁੱਧ ਪੀ
ਮੈਂ ਗੋਲੀ ਖਾ ਕੇ ਸੋ ਜਾਂਦੀ ਆ।
ਤੇ ਖਾਲੀ ਪੇਟ ਨਾ ਨਾ ਖਾਣਾ ਗੋਲੀ, ਗੋਲੀ ਵੀ ਤੇ ਖਾਲੀ ਪੇਟ ਨੁਕਸਾਨ ਦੇਗੀ।
ਨਾ ਨਾਲ ਵਾਲੇ ਹੁਨੇ ਨੇਬਰ ਵੀ ਹਾਲ ਪੁੱਛਦੇ ਪਏ ਸੀ, ਉਹ ਕੇਂਦੇ ਸੀ ਮੈਂ ਕੁਛ ਬਣਾ ਦਵਾਂ?
ਮੈਂ ਕਿਹਾ ਨਾ ਨਾ ਕੋਈ ਗੱਲ ਨੀ।ਹਾਂਜੀ
ਉਹਨਾਂ ਤੋਂ ਦੋ ਫੁਲਕੇ ਬਨਵਾਨੇ ਸੀ ਅਪਨੇ ਵਾਸਤੇ
ਉਹ ਤਾਂ ਬੜੇ ਚੰਗੇ ਹੈਗੇ ਨੇ। ਲੇਕਿਨ ਮੈਨੂੰ ਚੰਗਾ ਨੀ ਲੱਗਦਾ ਕਿਸੇ ਨੂੰ ਆਪਨੇ ਕੰਮ, ਆਪਨੇ ਵਾਸਤੇ ਕੁਛ ਕੇਂਦੇ ਹੋਏ
ਚਲੋ ਫੇਰ ਮੈਨੂੰ ਕੋਲ ਆਂਦੀ ਪਈ ਦੂਜੀ ਮੈਂ ਤੁਹਾਨੂੰ ਫੇਰ ਕਰਨੀ ਆ।
ਹਾਂਜੀ ਠੀਕ ਏ ਜੀ, ਠੀਕ ਏ ਸਤਿ ਸ਼੍ਰੀ ਅਕਾਲ ਜੀ।
ਆਪਣਾ ਦੱਸ?
ਹਾਂਜੀ ਠੀਕ ਹੈ ਜੀ